ਹਾਂ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ।
ਵਧੀਆ ਤੂੰ ਦੱਸ ਕੀ ਹਾਲ ਚਾਲ।
ਵਧੀਆ ਵਧੀਆ ਭੈਣੇ ਹੋਰ ਕੀ ਕਰਦੀ ਸੀ।
ਕੁਛ ਨੀ ਕਰਦਾ ਕੰਮ ਵੀ ਨਿਬੇੜ ਰਹੀ ਸੀ ਤੂੰ ਦੱਸ ਤੂੰ ਕੀ ਕਰ ਰਹੀ।
ਬਸ ਯਾਰ ਕਰਨਾ ਕੀ ਹੈ ਮੇਰਾ ਤਾਂ ਹੋਰ ਹੀ ਇੱਕ ਕੰਮ ਖ਼ਰਾਬ ਹੀ ਹੋ ਗਿਆ ਬਸ। ਕੀ ਦੱਸਾਂ ਮੈਂ ਤੈਨੂੰ ਹੁਣ।
ਕੀ ਹੋ ਗਿਆ।
ਤੁਹਾਨੂੰ ਮੈ ਦੱਸਿਆ ਨੀ ਹੈਗਾ ਸੀ ਕਿ ਮੈਂ ਇੰਸਟਾ ਤੋਂ ਇੱਕ ਫੋਨ ਨਾ ਠੀਕ ਹੈ ਕਹਿੰਦੇ ਮੈਂ ਫੋਨ ਪੇਜ ਯਾਰ ਉਹ ਹੈਗਾ ਨੀ ਕਿ ਇੰਸਟਾਗ੍ਰਾਮ ਤੇ ਇੱਕ ਪੇਜ ਹੈ। ਬੁਟੀਕ ਵਾਲਿਆ ਦਾ ਉਹਨਾਂ ਤੋਂ ਮੈਂ ਇੱਕ ਸੂਟ ਹਾਂ, ਮੈਂ ਨਾ ਸੂਟ, ਮੈਂ ਸੂਟ ਮੰਗਵਾਇਆ ਸੀ।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
ਹੁਣ ਪਤਾ ਨੀ ਕੀ ਪਹਿਲਾਂ ਤੋਂ ਉਹਨੇ ਕਰਤਾ, ਮੈਂ ਉਹਨਾ ਨੂੰ ਫੋਨ ਕੀਤਾ ਵੀ ਮੈਂ ਪ੍ਰੇਜ ਕਰਨਾ ਤੁਸੀਂ ਮੈਨੂੰ ਵੀ ਸੱਚੀ ਸੱਚ ਦੱਸੋ ਵੀ ਤੁਸੀਂ ਮੈਨੂੰ ਓਡਰ ਮਤਲਬ ਡਿਲੀਵਰੀ ਕਦ ਤੋਕ ਕਰ ਦੋਗੇ। ਪਹਿਲਾਂ ਕਹਿੰਦੇ ਸੀ ਪੰਜ ਨੂੰ ਕਰਦਾਂਗੀ ਤੇ ਤੇ ਫਿਰ ਉਹ ਤੋਂ ਬਾਅਦ ਕਹਿੰਦੇ ਹੁਣ ਜੂਨ ਦੀ ਗੱਲ ਹੈ। ਪੰਜ ਜੂਨ, ਪੰਜ ਜੂਨ ਉਹਨਾਂ ਨੇ ਕਿਆ, ਅਸੀਂ ਵੀਹ ਨੂੰ ਕਰਾਂਗੇ ਫਿਰ ਕੈ ਪੱਚੀ ਨੂੰ ਤੇ ਅਡਵਾਂਸ ਵੀ ਲੈ ਲਿਆ ਉਹਨਾਂ ਨੇ ਮੇਰੇ ਤੋਂ।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
ਤੇ ਉਹਨਾਂ ਨੂੰ ਕੱਲ੍ਹ ਸੂਟ ਰਿਸੀਵ ਹੋਇਆ ਉਹਨਾਂ ਦਾ।
ਫਿਰ ਤੂੰ ਉਹਨਾਂ ਨੂੰ ਕੰਪਲੇਂਟ ਨੀ ਕੀਤੀ?
ਸੂਟ ਮੈਨੂੰ ਕੱਲ ਈ ਰਿਸੀਵ ਹੋਇਆ ਨਾ ਉਹ। ਮੈਂ ਕੰਪਲੇਂਟ ਕੀ ਕਰਾਂ ਯਾਰ ਤੂੰ ਅ ਪਹਿਲਾਂ ਗਲ ਤਾ ਸੁਣ ਲੈ ਯਾਰ। ਉਹਨੇ ਤਾਂ ਸੂਟ ਮਰੀ ਕਿ ਇੰਨੀ ਲੇਟ ਡਿਲੀਵਰੀ ਤੇ ਓਤੋਂ ਬਾਦ ਨਾ ਸੂਟ ਜੇੜਾ ਮੈਂ ਤੈਨੂੰ ਦਿਖਾਇਆ ਨਾ ਉਹ ਫੋਟੋ ਤਾਂ ਹੈਗੀਓ ਈ ਨੀ।
ਇਹ ਤੋਂ ਗਲ ਗੱਲਤ ਗੱਲ ਐ ਤੇ
ਕਿਆ ਬਸ ਯਾਰ ਮੇਰਾ ਤੇ
ਫੋਨ, ਮੈਸ
ਯਾਰ, ਮੈਂ ਮੈਸੇਜ ਜਿਵੇਂ ਕੀਤੇ ਨੇ ਹੋਰ, ਮਤਲਬ ਕਿ ਅਪਨਾ, ਸ ਜਦੋਂ ਵੀ ਹੈਲੋ! ਹੈਲੋ! ਹੋਣਾ ਆਈ ਆ ਆਵਾਜ਼? ਮੈਂ ਕਹਿੰਦੀ ਆ ਮ ਮੈਂ ਉਹਨੂੰ ਮਤਲਬ ਕਿ, ਮੈਂ ਉਹਨੂੰ ਫੋਨ -ਫੋਨ ਵੀ ਕੀਤੇ ਨੇ, ਨਾ ਤਾਂ ਉਹ ਮੇਰੇ ਕਾਲ ਰਿਸੀਵ ਕਰ ਰਹੇ ਨੇ। ਤੇ ਨਾ ਹੀ ਕੋਈ ਰਿਪਲਾਈ ਕਰ ਰਹੀ ਏ, ਉਹ ਆਪ ਮੈਨੂੰ ਕਹਿੰਦੇ ਰਿਵੀਊ ਦਿਓ ਰਿਵੀਊ, ਦੱਸ ਇਹਨੂੰ ਕਿੱਥੋਂ ਰਿਵੀਊ ਦੇਵਾਂ‌ ਜਦ ਉਹਨਾਂ ਨੇ ਮੈਂ ਸੂਟ ਇੰਨਾ ਖਰਾਬ ਦਿੱਤਾ ਵੇਂ।
ਖੁਦ ਤੋਂ, ਉਹਨਾਂ ਨੂੰ, ਆਪਾਂ ਨੂੰ ਕੰਪਲੇਂਟ ਕਰਨੀ ਚਾਹੀਦੀ ਉਹਨਾਂ ਦੀ।
ਅਰ ਫਿਰ ਮੈਂ ਕੰਪਲੇਂਨ ਕੀਤੀ। ਮੈਂ ਉਹਨੂੰ ਦੱਸਿਆ ਵੀ ਹੈਗਾ, ਕਿ ਵੀ ਮੇਰਾ ਸੂਟ ਤੁਸੀਂ ਖ਼ਰਾਬ ਭੇਜਿਆ ਏ। ਉਹ ਕਹਿੰਦੇ, ਅਸੀਂ ਕਿੱਥੋਂ ਖਰਾਬ ਭੇਜੇ‌ ਤੁਸੀਂ ਜਾਣ-ਬੁਝ ਕੇ ਕਰਦੇ ਪਏ, ਤੁਸੀਂ ਜਾਣਕੇ ਪੈਸੇ ਲੈਣ ਦੇ ''ਮੈਂ ਤੇ ਆਹ ਸੂਟ ਰੱਖਣ ਦੀ ਮਾਰੀ ਮੈਨੂੰ ਓਹਨੁੰ ਫੋਟੋਜ਼ ਹੀ ਭੇਜੀਆਂ ਨੇ, ਪਤਾ ਨੀ ਯਾਰ ਕੀ ਬਣਾਇਆ ਹੁਣ।
ਯਾਰ ਏ ਤੋ ਫਿਰ ਗ਼ਲਤ ਗੱਲ ਐ, ਤੇ ਉਹਨਾਂ ਦੇ ਨਾਲ ਉਹਨਾਂ ਦੀ ਕੰਪਨੀ ਦੇ ਨਾਲ ਗ਼ਲ ਕਰ, ਐਵੇਂ ਤਾ
ਆਂ ਯਾਰ, ਮੈਂ ਦਸ-ਹਜ਼ਾਰ'ਚ ਮੰਗਾਇਆ ਸੀ, ਹੁਣ ਘਰੇ ਕੀ ਦੱਸਾਂਗੀ?
ਇਹ ਤੋ ਗਲ ਗਲਤ ਵੈ, ਫਿਰ ਤੂ ਘਰੇ ਨੀ ਦੱਸਿਆ ਹੁੱਨੇ ਤੱਕ?
ਮੈਂ ਹਜੇ ਘਰੇ ਦੱਸਿਆ ਹੀ ਨਹੀਂ ਹੈਗਾ, ਕਿ ਮੈਨੂੰ ਇੰਸਟਾਗ੍ਰਾਮ ਤੋਂ ਮੈਂ ਇੱਕ ਸੂਟ ਵੀ ਪਰਚੇਜ ਕੀਤਾ ਸੀ, ਦਸ ਹਜ਼ਾਰ ਪਈਆ ਏ।
ਓਹੀ ਫਿਰ, ਫਿਰ ਕੀਵੇਂ ਕਰੇਗੀ ਯਾਰ ਤੂ?
ਆਹੋ ਹੁਨ ਏਆਈ ਸੋਚਦੀ ਪਈ ਆਂ ਕਿ ਮੈਂ ਕਰਾਂ ਤੇ ਮੈਂ ਕਰਾਂ ਤੋ ਕਰਾਂ ਕੀ ਕਰਾਂ। ਐਂ ਦੁਖੀ ਹੋਈ ਪਈ ਆ ਯਾਰ ਮੈਂ ਘਰੇ ਦਸ ਤਾ ਮੈਨੂੰ ਤਾਂ ਛਿੱਤਰ ਪੈਣਗੇ। ਤੇ, ਮੈਂ ਆਪਣੇ ਭਰਾ ਦੇ ਫੋਨ ਤੇ ਵੀ ਉਹਨਾਂ ਨੂੰ ਮੈਸੇਜ ਫੋਨ ਕੀਤੇ ਨੇ ਕੋਈ ਰਿਪਲਾਈ ਨਹੀਂ ਦਿੰਦੇ। ਕੋਈ, ਮੈਨੂੰ ਤਾਂ ਬਲੋਕ ਹੀ ਕਰ ਛੱਡਿਆ ਏ।
ਤੂੰ ਬਲੋਕ ਕਿਉਂ ਕੀਤਾ ਫ ਤੂੰ ਉਹਦੇ ਨਾਲ ਫਿਰ ਗਲ ਤੋ ਅੱਛੇ ਤੇ ਗਲ ਕਰਦੀ।
ਤਾਂ ਉਹਨਾਂ ਨੇ ਮੈਨੂੰ, ਇੰਸਟਾਗ੍ਰਾਮ ਪੇਜ ਵਾਲਾ ਨਹੀਂ ਬਲੋਕ ਕਰਤਾ, ਇੰਸਟਾ ਤੋਂ ਵੀ ਤੇ ਕੋਲਿੰਗ ਤੋਂ ਵੀ। ਮਤਲਬ ਇੰਨਾ ਘਟੀਆ ਸੂਟ ਦੇ ਕੇ ਤੇ, ਹੁਣ ਮੁੱਕਰੇ ਪਏ ਨੇ,
ਐ ਤ ਉਹਨਾਂ ਦੀ ਗ਼ਲਤ ਬਾਤ ਐ।
ਆ ਤੈਨੂੰ ਸੂਟ ਇੰਨਾ ਸਚੀ ਨਾ ਘਟੀਆ ਸੂਟ ਨਾ, ਮੈਂ ਤੈਨੂੰ ਕੀ ਦੱਸਾਂ ਯਾਰ ਟਾਈ ਐਂਡ ਡਿਚ ਵੀ ਨਹੀਂ ਹੈਗਾ ਚੱਲ ਟਾਈ ਐਂਡ ਡਾਈ ਚ ਬੰਦਾ ਪਾ ਵੀ ਲਵੇ ਇੰਨਾ ਘਟੀਆ ਦੇਖਣ ਨੂੰ ਵੀ ਦਿਲ ਨੀ ਕਰਦਾ। ਹਮ
ਐਹੋ ਜਿਆ ਕੇਹੜਾ ਸੂਟ ਹੈਗਾ। ਤੂੰ ਫੋਟੋ ਭੇਜੀ, ਮੈਨੂੰ ਇੱਕ ਵਾਰੀ ਫਿਰ ਮੈਂ ਵੀ ਵੇਖਾਂਗੀ। ਯਾਰ ਹਵੇਂ ਤੂੰ ਆਪਾਂ ਕ ਆਪਾਂ ਵੀ ਮੰਗਵਾ ਸਕਦੇ ਨੇ ਤੂੰ ਸਹੀ ਦੱਸਿਆ ਸਾਨੂੰ। ਕਦੀ ਸਾਡੇ ਤੋਂ ਵੀ ਗ਼ਲਤੀ ਹੋ ਜਵੇ।
ਹੋਰ ਮਤਲਬ ਕਿ ਇੰਨਾ ਘਟੀਆ ਸਿਸਟਮ ਕੀਤਾ ਓਇਐ ਨਾ ਮ ਔਨਲਾਈਨ ਸਿਸਟਮ ਬੌਤ ਬੇਕਾਰ ਹੋ ਗਿਐ ਕੁਛ ਮੰਗਵਾ ਦਾ ਕੋਈ ਫਾਇਦਾ
ਔਰ ਕਈ ਤੋਂ ਹੈਕ ਹੀ ਕਰ ਲੈਂਦੇ ਨੇ, ਕਈ ਹੈਕ ਵਾਲਾ ਵੀ ਚੱਲਦਾ
ਹਾਂ, ਹੁਣ ਉਹਦਾ ਘਜ ਲੈ ਕਾਜਲ ਦਾ ਵੇਖਿਆ ਹੀ ਹੈਗਾ ਸੀ। ਉਦੋਂ ਫੋਨ ਹੀ ਹੈਕ ਹੋ ਗਿਆ ਸੀ। ਉਹਨੇ ਕੁਛ ਮੰਗਵਾਇਆ ਸੀ ਜਦੋਂ। ਉਦੋਂ, ਕੇ ਥੋੜ੍ਹਾ ਛਾਪਾ ਪਿਆ। ਅਰ ੳਦੋਂ ਵੇਖਿਆ ਸੀ ਤਰਨ ਦਾ ਤੇ ਪੁਣੀ ਧਰਾ ਦਾ ਇਹਨਾਂ ਦੀ ਇਹ ਫੇਕ ਆਈ ਡੀ ਬਣਾਦੀ ਸੀ। ਹੈਕ ਕਰਾਂ ਦੀ ਐਵੇਂ ਕੋਈ ਨਾ ਹੁੰਦਾ ਆ।
ਹਾਂ, ਹੁਣ ਤਰਨ ਦੀ ਹੋ ਗਈ ਐ, ਹੁਣ ਤਰਨ ਦੀ ਹੋ ਗਈ ਐ
ਪਤਾ ਨਹੀਂ ਯਾਰ ਆ ਤਾਂ ਕੁਛ ਮੈਨੂੰ ਹਜੇ
ਯਾਰ, ਐਵੇਂ ਮੇਰੀ ਬਣਾਈ ਸੀ ਤੈਨੂੰ ਪਤੈ?
ਨਈ ਮੈਨੂੰ ਤਾਂ ਨਈ ਪਤਾ ਤੇਰੇ ਬਾਰੇ
ਮੇਰੀ ਬਣਾਈ ਸੀ ਜਦੋਂ ਆਪਾਂ ਪਤਾ ਨੀ ਕਿ ਕਿਉਂਨ ਸੀ ਬਟ ਫਿਰ ਮੇਰੇ ਮੇਰੇ ਭਰਾ ਤੇ ਦੋਸਤ ਨੂੰ ਉਹਨੁੰ ਮੇਰੇ ਭਰਾ ਦੇ ਦੋਸਤ ਨੇ, ਮੇਰੇ ਭਰਾ ਨੂੰ ਭੇਜੀ। ਵੀ ਆ ਦੇਖ ਭੈਣ ਦੀ ਆਈ ਡੀ, ਤੇ ਓਦੇ ਵਿੱਚ ਸਟੋਰੀ ਪੜ ਰਈ ਸੀ ਮੇਰੀ ਫੋ ਮੇਰੀ ਫੋਟੋਜ਼ ਦੀ ਜਿਵੇਂ ਕਿਸੀ ਦੀ ਅਪਾਂ ਗਰੁੱਪ ਫੋਟੋ ਪਾਉਂਦੇ ਨੇ, ਓਦੋਂ ਵਿੱਚ ਮੇਰੀ ਛੋਟੀ ਸੀ ਪਿਕ ਲੀ ਹੋਈ ਸੀ।
ਤੇ ਮੇਰੀ ਸਟੋਰੀ ਪੜਦੀ ਪਈ ਸੀ ਤੇ ਭਾਈ ਉਹਨੇ ਕੰਪਲੇਂਟ ਕੀਤੀ। ਤੇ ਉਹ ਕੋਈ ਉਹ ਫੋਨ ਮੁੰਡਾ ਉਠਾਂਦਾ ਸੀ।
ਤੇ ਫੇਰ
ਫਿਰ ਮੇਰੇ ਮੇਰੇ ਵੱਡੇ ਭਾਈ ਨੇ ਕਿਹਾ ਮੇਰੇ ਛੋਟੇ ਭਰਾ ਨੂੰ ਵੀ ਉਹਨੂੰ ਚਲ ਆਪਾਂ ਪਿਆਰ ਨਾਲ ਗੱਲ ਕਰਾਂਗੇ ਪਹਿਲੇ, ਮਨਜੇ ਤੋਂ ਮਨਜੋ ਫਿਰ ਉਹਨੂੰ ਧਮਕੀ ਧੁਮਕੀ ਦਿੱਤੀ। ਫਿਰ ਉਹਨੇ ਅਪਣਾ ਨਾਮ, ਪਤਾ ਬਤਾਇਆ ਉਹਨਾਂ ਨੇ ਮੇਰੇ ਭਰਾ ਨੂੰ ਹੀ ਕਿਹਾ, ਮੇਰੇ ਭਰਾ ਨੇ ਮੈਨੂੰ ਕੁਛ ਨਹੀਂ ਬਤਾਇਆ। ਉਹਨਾਂ ਨੇ ਮੈਨੂੰ ਨਯੁ ਕਿਆ ਬਸ ਤੂੰ ਘੱਬਰਾਣਾ ਨੀ ਐ ਜੇ ਤੇਰੀ ਗਲਤੀ ਨੀ ਹੈਗੀ।
ਹੂੰ, ਸਹੀ ਗੱਲ ਐ।
ਫਿਰ ਪਤਾ ਲੱਗ ਗਿਆ ਸੀ ਫਿਰ ਅਗਲੇ ਦਿਨ ਈ ਮੇਰੀ ਆਈਡੀ ਬੰਦ ਹੋ ਗਈ ਸੀ।
ਆਏਂਦੀ ਪੂਨਿਤ ਦੀ ਵੀ ਦਦਾਈ ਕਿਸੀ ਨੇ ਬਣਾਈ ਸੀ। ਤੇ ਕੋਈ ਕੈਂਦਾ ਆਰਤੀ ਨੇ ਤੇ ਕੋਮਲ ਨੇ ਬਣਾਈਏ, ਤੇ ਕੋਈ ਕੈਂਦਾ ਪਤਾ ਨੀ ਕਿੰਨੇ ਬਣਾਈਏ।
ਹੁਣ ਬੰਦ ਹੋ ਗਈ ਓੱਦੀ ਆਈ ਡੀ।
ਹਾਂ, ਉਹਦੀ ਤਾਂ ਬੰਦ ਹੋ ਗਈ ਐ, ਹੁਣ ਉਹਦੀ ਵੀ ਰਿਪੋਰਟ ਕਰਵਾਈ ਐ ਉਹਨੇ, ਤਰਨ ਨੇ ਵੀ ਸਾਰ ਆਪਣੀ।
ਹਾਂ, ਉਹਨੇ ਵੀ ਮੇਰੇ ਕੋਲ ਵੀ ਮੈਸੇਜ ਭੇਜਿਆ ਹੋਇਆ ਸੀ।
ਮੇਰੇ ਕੋਲ ਵੀ ਪੁੱਛਿਆ ਸੀ।
ਵਦੀਆ ਹੋ ਗਿਆ।
ਆਂ, ਮੌਸਮ ਦਾ ਵਧੀਆ ਹੋ ਗਿਆ ਨੇ ਪਰ ਉਹਨੂੰ ਕੀ ਕਰਾਂ ਮੇਰਾ ਤਾਂ ਨਾ ਦੁਖੀ ਹੋਈ ਪਈ ਆ, ਤੇ ਸਵੇਰ ਦੀ ਜਦੋਂ ਦਾ ਮੈਨੂੰ ਸੂਟ ਰਿਸੀਵ ਹੋਇਆ, ਇੰਨਾ ਚਾਂ ਸੀ ਨਾ ਮੈਨੂੰ ਯਾਰ ਮੈਂ ਸੋਚਯਾ ਸੀ ਫੇਰਵਲ
ਛਾਨ ਵੀ ਪਈ ਉਹਦੀ।
ਮੈਂ ਸੋਚਿਆ ਸੀ ਫੇਰਵਲ ਚ ਪਾਵਾਂਗੀ ਤੇ ਅੱਗੇ ਵਿਆਹ ਵੀ ਹੋਣਗੇ ਉਹਦੇ ਚ ਪਾਵਾਂਗੇ ਇੰਨਾ ਵਧੀਆ ਸੂਟ ਸੀ। ਤੇ ਇੰਨਾ ਘਟੀਆ ਭੇਜਿਆ ਨਾ ਕੋਈ ਕਹਿ ਵੀ ਨਹੀਂ ਸਕਦਾ ਕਿ ਦਸ ਹਜ਼ਾਰ ਦੇ ਸੂਟ ਕੋਈ ਸੌ ਰੁਪਿਆ ਵੀ ਕੁਛ ਵੀ ਨਾ ਨਵੇ ਨਾ ਨਵ ਨਵੀ ਨਾ ਉਹਨੂੰ ਸੂਟ ਨੂੰ।
ਹਾਂ ਸਹੀ ਕਿਸੇ ਨੂੰ ਵਿਖਾਵਾਂ ਨਾ ਉਹ ਵੀ ਨਹੀਂ ਮੰਨਦਾ ਫਿਰ।
ਨਾ ਇਹ ਤਾਂ ਪੰਗਾ ਐ। ਮੇਰੀ ਨਾ ਭੂਆ ਨੇ ਮੰਗਵਾਇਆ ਸੀ। ਉਹਨੇ ਨਾ ਦੋ ਸੂਟ ਆਰਡਰ ਕੀਤੇ ਸੀ ਵੀਹ ਹਜ਼ਾਰ ਦੇ ਤੇ ਨਾ ਮੇਰੀ ਮੰਮਾ ਨੇ ਮੈਨੂੰ ਰੋਕਿਆ ਵੀ ਹੈਗਾ ਸੀ ਵੀ ਤੂੰ ਓਨਲਾਈਨ ਆਪਾਂ ਰਿਸਕ ਵੀ ਤੇ ਲੈਣਾ ਤੇ ਇੱਥੇ ਦਵਾ ਦਾਂਗੇ ਅਸੀਂ। ਮੈਂ ਕਿਹਾ ਨਹੀਂ ਮੈਂ ਤਾਂ ਇੱਦਾਂ ਹੀ ਲੈਣਾ ਇਦਾਂ ਤੇ ਮੇਰੀ ਭੂਆ ਦੇ ਨਾ ਹੁਣ ਤੱਕ ਨਾ ਤਾਂ ਵੀਹ ਹਜ਼ਾਰ ਆਏ ਨੇ ਤੇ ਨਾ ਹੀ ਉਹਨਾਂ ਨੂੰ ਸੂਟ। ਤੇ ਚਾਰ ਸਾਲ ਹੋ ਗਏ ਨੇ ਇਸ ਗੱਲ ਨੂੰ। ਤੇ ਗੱਲ ਵੀ ਸੱਚੀ ਹੈ। ਹਾਂ ਬਸ ਇੱਕ ਤਰੀਕੇ ਨਾਲ ਨੁਕਸਾਨ ਹੀ ਸਮਝੋ ਹੁਣ ਤਾਂ ਸੂਟ ਮਿਲਣਾ ਵੀ ਨਹੀਂ ਹੈਗਾ। ਹੁਣ ਤਾਂ ਫਿਰ ਵੱਲ ਜੀ ਪਤਾ ਨਹੀਂ ਕੀ ਪਾਉਣਾ ਪੈਣਾ ਆ ਹੁਣ। ਹਾਏ ਉਹ ਮੇਰਿਆ ਰੱਬਾ ਚਲੋ ਦੇਖਦੇ ਹਾਂ। ਕੀ ਲਊਗਾ ਵੈਸੇ ਮੈਂ ਕੰਪਲੇਂਟ ਤਾਂ ਕੀਤੀ ਹੀ ਹੈ ਪੁਲਿਸ ਚ ਵੀ। ਬਾਕੀ ਸਾਈਬਰ ਸਿਕਿਓਰਿਟੀ ਚ ਵੀ ਕੰਪਲੇਟ ਕੀਤੀ ਹੋਈ ਹੈ। ਕੁਛ ਤਾਂ ਬਣੂਗਾ ਨਹੀਂ ਤੇ
ਯਾਰ ਅੱਜ ਕੱਲ ਸਾਰੇ, ਆਦਾ ਮਿਲ ਜੂ ਤੇ ਸਹੀ ਗੱਲ ਹੈ।
ਹੂੰ ਕਿਉਂਕਿ ਨਾ ਦਿਨ, ਔਰ ਮੈਂ ਨਾ ਪਤਾ ਕਰਵਾਇਆ ਐ ਜਿਹੜੀ ਇਹ ਮਤਲਬ ਕਿ ਬੁਟੀਕ ਹੈਗਾ ਨਾ ਯੇ ਵੋ ਨਹੀਂ ਹੈ। ਮਤਲਬ ਕੀ ਨਾ ਇੱਕ ਸਥਾਨ ਪੇ ਨਹੀਂ ਹੈ। ਇਸ ਕੀ ਲੋਕੇਸ਼ਨਸ ਕਾਫੀ ਆ ਰਹੀ ਹੈ ਔਰ ਉੱਪਰ ਸੇ ਨਾ, ਯੇ ਮਤਲਬ ਕੀ ਨਾ ਜੈਸੇ ਹੋਤੇ ਨਾ ਕਿਸੀੇ ਘਰ ਮੇ ਖੋਲ ਕੇ ਰਖਤੇ ਯੇ ਯੇ ਐਸੀ ਵੀ ਨਹੀਂ ਹੈ। ਯੇ ਸਿਰਫ਼ ਫੋਨ-ਫੋਨ ਮੇ ਹੀ ਹੈ। ਔਰ ਨਾ ਦੂਸਰੋ ਕੇ ਚੁਰਾ-ਚੁਰਾ ਕੇ ਡਾਲੇ ਹੋਏ ਹੈ। ਇਨ ਨੇ ਵੋ ਵੀ ਵੋ ਪਤਾ ਚਲਾ ਜਬ ਉਹ ਨੇ ਬਤਾਇਆ ਮੁਝੇ। ਔਰ ਸਾਈਡ ਖਬਰ ਹੈ ਕਿਤਨ ਲੋਕ ਚਲਾ ਰਹੇ ਹੈ।
ਔਰ ਕਿਤਨੇ ਦਾ ਕਿਤਨਾ ਦਾ ਨੁਕਸਾਨ ਹੋ ਗਿਆ ਹੋਣਾ ਯਾਰ ਇਸ ਸਾਈਡ
ਹਾਂ ਆਹੀ ਤੇ ਪੰਗਾ ਐ। ਤਾਂ ਇਹ ਤਾਂ ਕਹਿੰਦੇ ਜਿੱਥੇ ਕਲਾਇੰਟ ਦੇ ਵਿਊ ਹੋਏ ਨਾ ਉੱਥੇ ਕਰਨਾ ਚਾਹੀਦਾ ਵਾ। ਦੇਖਦੇ ਹਾਂ ਯਾਰ ਬਾਕੀ ਕਹਿੰਦੇ ਤਾਂ ਹੈਗੇ ਆ। ਪੁਲਿਸ ਵਾਲੇ ਵੀ ਕੰਪ ਮਤਲਬ ਕਿ ਵੀ ਅਸੀਂ ਪੈਸੇ ਵਗੈਰਾ ਦਿਲਵਾ ਦਾਂਗੇ। ਬਾਕੀ ਦੇਖੋ, ਮਿਲੋਗੇ। ਤਾਂ ਮਿਲਜੂਗੀ ਨਹੀਂ ਤਾਂ ਹੁਣ ਗਏ ਤਾਂ ਗਏ, ਹੋਰ ਕੀ ਕਰ ਸਕਦੇ ਆ।
ਅਬ ਤਾਂ ਕੁਛ ਨਾ ਕੁਛ ਤਾਂ ਕਰਨਾ ਪੈਣਾ ਹੀ ਹੈ।
ਫਿਰ ਕੀ ਸੋਚਿਆ ਤੂੰ?
ਹਜੇ ਤੱਕ ਤਾਂ ਮੈਂ ਕੁਛ ਸੋਚਿਆ ਨਹੀਂ ਹੈਗਾ। ਬਾਕੀ ਮੈਂ ਘਰੇ ਵੀ ਹੁਣੇ ਦੱਸਿਆ ਸੀ। ਦਸ ਮਿੰਟ ਮਤਲਬ ਕਿ ਕੋਲ ਚ ਹੀ ਉਹਨੇ ਮੰਮਾ ਨੂੰ ਪਤਾ ਲੱਗ ਗਿਆ। ਉਹ ਕਹਿੰਦੇ ਚੱਲ ਦੇਖ ਲਾਂਗੇ, ਜਿੱਦਾਂ ਹੋਏਗਾ, ਹੋਜੂਗਾ। ਫੇਰ ਉਹਨਾਂ ਨੇ ਕੰਪਲੇਂਟ ਕੀਤੀ ਐ। ਉਹ ਤਾਂ ਕਹਿ ਰਹੇ ਨੇ ਚੱਲ ਵੀ ਜਦੋਂ ਵੈਸੇ ਤਾਂ ਉਹ ਜਿਹੜਾ, ਹੈਗਾ ਨਾ। ਪੇਜ ਦਾ ਓਨਰ ਉਹ ਕਹਿ ਰਿਹਾ ਅਸੀਂ ਦੇ ਦਾਂਗੇ ਪੈਸੇ। ਹੁਣੇ ਉਹਦੀ ਕੋਲ ਆਈ ਸੀ ਬ੍ਰਦਰ ਨੂੰ ਤੇ ਬਾਕੀ ਕਹਿੰਦੇ ਤਾਂ ਹੈਗੇ ਨੇ ਕਿ ਅਸੀਂ ਦੇ ਦਾਂਗੇ ਪੈਸੇ ਬਾਕੀ ਦੇਖੋ ਹੁਣ।
ਪਰ ਯਾਰ ਇਹਨਾਂ ਦਾ ਮੁਸ਼ਕਿਲ ਹੀ ਹੁੰਦਾ ਹੈ। ਇਹ ਐਵੇਂ ਬੋਲਦੇ ਨੇ।
ਨਹੀਂ ਅਸੀਂ ਇੱਕ ਵਾਰੀ ਨਾ ਮੇਰੇ ਪਹਿਲਾਂ ਵੀ ਮੈਂ ਫਸਾਤੇ ਸੀ। ਪੰਜ ਹਜ਼ਾਰ ਉਹ ਨਾ ਚਾਰ ਹਜ਼ਾਰ ਅਸੀਂ ਕਡਵਾ ਲਿਆ ਸੀ। ਇੱਕ ਹਜ਼ਾਰ ਫਿਰ ਰਹਿ ਗਿਆ ਸੀ ਮੇਰਾ। ਸਾਰੀ ਜਗ੍ਹਾ ਪੈਸੇ ਫਸਾਈ ਨੇ ਮੈਂ। ਕਦੀ ਫੋਰ ਐਵਰ ਚ, ਕਦੀ ਕਿਸੇ ਚ।
ਪੁੱਠੇ ਕੰਮ ਕੀਤੇ ਨੇ, ਜਿਵੇ।
ਹਮ, ਹੁਣ ਤਾਂ ਮੇਰੇ ਘਰ ਦੀ ਮੈਨੂੰ ਆਹ ਕਹਿੰਦੀ ਜਿਹੜੀ ਆ ਐਪ ਜਿਹੀ ਵੀ ਹੈਗੀ ਆ ਨਾ। ਇਹਦੇ ਚ ਵੀ ਨਾ ਅਹ, ਅਕਾਊਂਟ ਆਪਣਾ ਨਾ ਦੇ ਆਪਣੇ ਭਰਾ ਦਾ ਦੇ। ਕਿਉਂਕਿ ਫਿਰ ਆਪਣੇ ਅਕਾਊਂਟ ਚ' ਯਾਰ ਮਤਲਬ ਕਿ ਘਰ ਦੇ ਖ਼ਰਚੇ ਲਈ ਓਦਾਂ ਵੀ ਪੈਸੇ ਹੁੰਦੇ ਨੇ। ਹੁਣ ਭਰਾ ਦੇ ਕੋਲ ਤਾਂ ਫੋਨ ਪੇ ਹੈ। ਉਹਦੇ ਚ ਵੱਲ ਯੂ ਯੂ ਪੀ ਆਈ ਦੀ ਦੇਵਾਂਗੇ। ਹਾਂ।
ਗੂਗਲ ਪੇ ਚ ਯੂਪੀਆਈ, ਗੂਗਲ ਪੇ ਚ ਯੂਪੀਆਈ ਆਈਡੀ ਵੀ ਜਾਂਦੀ ਹੈ।
ਆਹ। ਆਏ ਤੇ ਨਾ ਫਿਰ ਮੰਮੀ ਕਹਿੰਦੇ ਨੇ ਅਤੇ ਕੱਲ ਪਾਪਾ ਵੀ ਵੀ ਆਪਣੇ ਭਰਾ ਪੇ ਦੀ ਦੀ ਆਈ ਡੀ। ਉਹਦੇ ਤੇ ਹੀ ਆ ਜਾਣਗੇ ਜਿਹੜੇ ਆਉਣਗੇ।
ਚੱਲ ਤੂੰ ਨਾ ਫਿਰ ਟੈਂਸ਼ਨ ਸੁਨਲੀਰ ਭਰਾ ਦੇ, ਭਰਾ ਦੇ ਹੀ ਕਰੀ ਤੂੰ ਹੋਔਰ ਅੱਗੇ ਤੋਂ ਨਾ ਧਿਆਨ ਰੱਖੀ।
ਹਮ।
ਅੱਗੇ ਤੋਂ ਇਹ ਗਲਤੀ।
ਹਾਂ ਯਾਨੀ, ਹੋਰ ਤੂੰ ਦੱਸ ਤੇਰੇ ਕੀ ਹਾਲ- ਚਾਲ ਨੇ। ਤੇਰੇ ਕਿੰਨੇ ਜੇਹੇ ਹੋ ਗਏ ਨੇ ਟਾਸਕ ਹਜੇ।
ਮੈਨੇ ਤੁਹਾਨੂੰ ਰਾਤ ਹੀ ਤੋਂ ਦੱਸਿਆ ਸੀ ਵੀ ਰਾਤ ਜਿਹੜਾ ਕਰਾ ਥਾ। ਉਹ ਸ ਵੀ ਮੇਰੇ ਜ਼ੀਰੋ ਹੈ।
ਤੇ ਨਾ ਉਹ ਪਤਾ ਕੱਤੋਂ ਹੁੰਦੇ ਪਏ ਨੇ ਆਪਾਂ ਨਾ ਹੁਣ ਫੋਨ ਨੀ ਕੱਢਣਾ। ਆਪੇ ਡਿਸਕਨੈਕਟ ਹੋਣਗੇ।
ਫਿਰ ਰਾਤੀ ਤੂੰਨੇ ਕਾਟਾ ਥੋੜ੍ਹ ਨਾ ਥ ਮੇਰਾ ਫੋਨ, ਆਪੇ ਨੀ ਹੋ ਗਿਆ ਸੀ।
ਤੂੰ ਕੱਟਿਆ ਨੀ ਤੂੰ ਨਹੀਂ ਕੱਟਿਆ ਤਾਂ ਆਪਣੀ ਤਰਫ
ਮੈਂਨੇ ਨਹੀਂ ਕਾਟਾਨ ਬੋਲ ਰਹੀ ਥੀ ਮੇਰੇ ਕੋ ਪਰ ਮੈਂਨੇ ਕਾਟਾ ਨ ਨਹੀ ਥਾ।
ਹਾਂ ਬਸ ਨਾ ਡਿਸਕਨੈਕਟ ਹੋਣੇ ਨਾ ਦੇਨਾ ਬਨ ਕੋ ਆਪਣੇ ਆਪ ਹੀ ਕੋਨੈਕ ਹੋ ਜਾਗੇ ਨੇ। ਬਾਕੀ ਨਾ ਬਾਤੇ ਕਰਤੀ ਰਹੇ ਜਿਤਨੀ। ਜਿਤਨੀ ਬੋਲੇਗੇ ਨਾ ਉਤਨਾ ਆਪਣਾ ਫ਼ਾਇਦਾ ਹੈ ਉਤਨਾ ਸਕੋਰ ਬਨਦਾ ਰਹੇਗਾ ਬੋਲਦੀ ਰਹੇ। ਅੱਛਾ ਕੁੱਛ ਵੀ ਬੋਲਤੀ ਰਹੇ ਕਰਰ।
ਹਾਂ ਇਹ ਤਾਂ ਹੈ। ਚਲੋ ਕੋਈ ਨਾ, ਇੱਕ ਅਬ ਤੂੰ, ਇੱਕ ਤੂੰ ਕਰਦੀ ਰਹਿ ਇੱਕ ਮੈਂ ਐਵੇਂ ਕਰ ਲੇ।
ਹਾਂ ਬਸ ਐਸੇ ਐਸੇ ਕਰਕੇ ਕਰ ਲਵਾਂਗੇ ਨਾ ਤੇਰੀ ਵੀ ਹੋ ਜਾਣਗੀ ਤੇ ਮੇਰੀ ਵੀ ਹੋ ਜਾਣਗੀ ਦੋਵਾਂ ਦੀ ਇਕੱਠੀ ਹੋ ਜਾਣਗੀ ਮੇਰੀ ਤਾਂ ਨਾ ਮੈਂ ਸ ਦੱਸਾਂ ਮੇਰੀ ਨਾ ਉੱਨੀ ਕੋਲਾਂ ਹੋ ਗਈਆਂ ਨੇ ਜਿਨਾਂ ਚ ਨਾ ਮੈਨੂੰ ਸਿਰਫ ਅੱਠ ਕੋਲਾਂ। ਸਿਰਫ਼ ਅੱਠ ਕੋਲਾਂ ਨੇ ਜਿਹੜੀ ਮੈਂ ਤੇਰੇ ਨਾਲ ਕੀਤੀਆਂ ਨੇ।
ਬਾਕੀ ਹੋਰ ਕਿਹਦੇ ਨਾਲ?
ਬਾਕੀ ਕਿਹਦੇ ਨਾਲ ਕਰੀਆਂ ਯਾਰ ਆਹ ਪੁੱਛ? ਕੀ ਕੀ ਹੋਇਆ ਉਹਨਾਂ ਕੋਲਾਂ ਚ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ। ਇੱਕ ਵੀ ਕੋਲ ਇੱਦਾਂ ਦੀ ਨਹੀਂ ਹੈਗੀ ਜਿਹਡੇ 'ਚ ਮਤਲਬ ਕਿ ਵੀ ਮੈਂ ਜ਼ੀਰੋ ਨਾ ਹੋਵੇ। ਸਤਰਾਂ ਕਾਲਾਂ ਚ ਨਾ ਮੇਰੀ।